ਹੈਲੋ ਸ਼ਸ਼ਰੀ ਸਤਿ ਸ਼ਸ਼ਰੀ ਕਾਲ ਜੀ।
ਕਿਵੇ ਹੋ ਜੀ।
ਠੀਕ ਆ ਜੀ ਤੁਸੀਂ ਦੱਸੋ ਸਾਰੇ ਠੀਕ ਓ।
ਹਾਂਜੀ ਠੀਕ। ਕਏ
ਹਮ ਹੋਰ ਦੱਸੋ ਅੱਜ ਕੱਲ੍ਹ ਗਰਮੀ ਬਹੁਤ ਵੱਧ ਗਈ ਹੈਲੋ
ਜੀ ਠੀਕ ਆਜ਼ ਤੁਹਾਡੀ
ਅੱਜ ਕੱਲ ਅੱਜ ਕੱਲ੍ਹ ਤਾਂ ਗਰਮੀ ਬਹੁਤ ਜਿਆਦਾ ਵੱਧ ਗਈ
ਬਹੁਤ ਜਿਆਦਾ ਗਰਮੀ ਹੋ ਰਹੀ
ਹਮ ਮਤਲਬ ਐਨੀ ਗਰਮੀ ਨਾ ਅੱਜ ਕੱਲ੍ਹ ਹੋਣੀ ਚਾਹੀਦੀ ਜੋ ਸਾਰਾ ਕੁਛ ਨਾ ਪ੍ਰਲੂਸ਼ਣ ਕਰਕੇ ਹੋ ਰਿਹਾ
ਧੁੱਪ ਬਹੁਤ ਧੁੱਪਾ ਬਹੁਤ ਪੈਣ ਲੱਗ ਗਈ ਜੀੀ ਬਹੁਤ ਪੈਣ ਲੱਗ ਗਏ
ਹਾਂ ਪ੍ਰਦੂਸ਼ਣ ਕਰਕਾ ਹਾਂ ਮੀਂਹ ਵੀ ਤਾਂ ਹੀ ਸਾਰਾ ਕੁਛ ਹੁਣ ਬਦਲ ਗਿਆ ਮਤਲਬ ਸਾਰੇ ਮੌਸਮ ਮਸਮ ਜੇ ਚੇਂਜ ਹੋ ਗਏ ਤਾਫਤੀਿਕ ਹੇਡਲਾ ਪਾਣੀ ਉੱਪਰ ਜਾਏਗਾ ਉੱਪਰ ਜਾ ਕੇ ਫਿਰ ਪਾਣੀ ਬਦਲੇਗਾ ਪਾਣੀ ਉਸ ਨਾਲ ਮਿਲੇਗਾ ਪ੍ਰਦੂਸ਼ਣ ਨਾਲ ਉਹ ਗੰਦਾ ਪਾਣੀ ਆਾਰਹਾ ਦੱਸਵੇ ਹੇਠਾਂ
ਹੁਣ ਪਾਣੀ ਹੈ ਹੀ ਨੀ ਧਾਤੀ ਨੀਚੇ ਹੁਣ ਜਿਹੜਾ ਵੀ ਪਾਣੀ ਆ ਬੰਦਾ ਪਾਣੀ ਰਹਿ ਗਿਆ ਕਿਕ ਤੇ ਜਿਹੜਾ ਉਪਰਲਾ ਪਾਣੀ ਨਦੀਆਂ ਨੇ ਹੈਗਾ ਨਾ ਇਹ ਕਈ ਜੱਗਾ ਨੀ ਹੈਗਾ
ਰੇਡੀਏਸ਼ਨ ਇਹ ਬਹੁਤ ਫੈਲ ਗਿਆ ਜੀ ਹੁਣ ਤਾਂ ਲ ਲਓ ਹਵਾ ਪ੍ਰਦੂਸ਼ਣ ਹੋ ਗਿਆ ਜਲ ਪ੍ਰਦੂਸ਼ਣ ਹੋ ਗਿਆ ਮਿੱਟੀ ਪ੍ਰਦੂਸ਼ਣ ਹੋ ਜੋਣ ਧੁਨੀ ਪ੍ਰਦੂਸ਼ਣ ਹੋ ਪਤਾ ਨੀ ਕਿਹੜੇ ਕਿਹੜੇ ਪ੍ਰਦੂਸ਼ਣ ਆ ਗ ਹੁਣ ਤਾਂ
ਅੱਜ ਕੱਲ੍ਹ ਪ੍ਰਦੂਸ਼ਣ ਥਾਂ ਥਾਂ ਤੇ ਹੈ ਜ ਹਰ ਚੀਜ਼ ਚ ਪ੍ਰਦੂਸ਼ਣ ਆ
ਹਮ ਮਿੱਟੀ ਮਾ ਪ੍ਰਦੂਸ਼ਣ ਖਾਣੇ ਮਾ ਪ੍ਰਦੂਸ਼ਣ ਹੈ ਹਾਂ ਗੰਦਗੀ ਤਾਂ ਹਰੀ ਹੈ ਜੀ ਮੈਂ ਜਿਸ ਤਰ ਮੈਂ ਹਾਂਜੀ ਤੁਹਾਨੂੰ ਪਤਾ ਖਾਹ ਦੀਆਂ ਗੈਸਾਂ ਦਾ ਪ੍ਰਦੂਸ਼ਣ ਆਵਾ ਕਿੱਥੇਿਆ
ਹਾਂ
ਜਿਸ ਤਰ੍ਹਾਂ ਕਿ ਨਾ ਜਿਸ ਤਰ੍ਹਾਂ ਹਵਾ ਪ੍ਰਦੂਸ਼ਣ ਕਰਕੇ ਜਿਵੇਂ ਹੁਣ ਪਿੰਡ ਪਰਾਲੀ ਅੱਗ ਲਾ ਰਹੇ ਨੇ ਲੋਕ ਜਦੋਂ ਬਾਾਡੀੀ ' ਪਹਿਲਾਂ ਗਲਾ ਦੀਆਂ
ਹਾਂ ਹਾਂਜੀ ਵਡੇ ਤੋਂ ਬਾਅਦ ਅੱਗ ਲੱਗਦੀ ਜਦ ਕਣਕਾਂ ਕਣਕਾਂ ਵੱਢੀਆਂ ਜਾਂਦੀਆਂ ਨੇ
ਵਾਢੀ ਦੇ ਬਾਅਦ ਅੱਗ ਉੱਗ ਲਏ ਨੇ ਅੱਗ ਉੱਗ ਲਉਣ ਤੇ ਬਾਅਦ ਦੇਖਿਓ ਤੁਸੀਂ ਉਹੀ ਪਾਣੀ ਉਹੀ ਧੂੰਆਂ ਗੰਦਾ ਧੂੰਆਂ ਉੱਪਰ ਜਾਏਗਾ
ਆਵਾਜਾਈ ਬਹੁਤ ਹੋ ਗਈ ਜੀ ਆਵਾਜਾਈ ਬਹੁਤ ਹੋ ਗਈ ਲੋਕਾਂ ਸਾਧਨ ਬਹੁਤ ਤੁਰਤਣ ਲੱਗ ਗਏ
ਹਾਂ ਉਸ ਨਾਲ ਵੀ ਮੋਟਰਕਾਰਾਂ ਕਰ ਸਾਰਾ ਧੂੰਆਂ ਲੱਕੜ ਕੀ ਬਾਲਣ ਵੀ ਹੋ ਗਿਆ ਸਾਨੂੰ ਤਾਂ ਸਲਫਰ ਡਾਇਆਕਸਾਈਡ ਕਾਰਬਨ ਮੋਨੋਆਕਸਾਈਡ ਕਰਕੇ ਹੀ ਉਦੋਂ ਲਿਆ ਟੁੱਟਦੀ ਆ
ਇਹ ਤਾਂ ਪਤਾ ਨੀ ਜੀ ਪਰ ਜਿਵੇਂ ਆਪਾਂ ਕਹਿ ਸਕਦੇ ਮੈਨੂੰ ਫੈਕਟਰੀਆਂ ਵੀ ਬਹੁਤ ਹੋ ਗਈਆਂ ਪਿੰਡਾਂ ਚ ਵੀ ਸ਼ਹਿਰਾਂ ਚ ਵੀ ਉਹਨਾਂ ਕਰ
ਰਹਿੰਦੀ ਕਸਰ ਕੀਟਨਾਸ਼ਕਾਂਣੀ
ਹਾਂ ਤੇ ਅੱਜ ਕੱਲ ਖੇਤੀਬਾੜੀ ਚ ਲੋਕ ਬਹੁਤ ਵ ਦੇ ਨੇ ਜੀ ਕੀਟਨਾਸ਼ਕ ਵਰਗੀਆਂ ਚੀਜ਼ਾਂ ਤੇਕੇ ਮਸਲੋ
ਹਮ ਜ਼ਹਿਰੀ ਧੂੰਆਂ ਬਹੁਤ ਗੰਦਾ ਤੇ ਜ਼ਹਿਰੀਲਾ ਹੈਰ ਅ ਆ
ਹਾਂਜੀ ਵਾਹ
ਇਹ ਸਾਰੇ ਮਨੁੱਖ ਆਪਾਂ ਮਾਰੋ ਸਰ ਹਾਂਜੀ
ਘਰੇ ਬਾਹਰ ਨਿਕਲ ਨੂੰ ਨ ਹੁੰਦਾ ਬਾਹਰ ਗੰਦਗੀ ਇਨੀ ਬਿਮਾਰ ਗੰਦਗੀ ਹੈ ਤਾਂ ਬਿਮਾਰੀਆਂ ਇਨੀ ਹੁੰਦੀਆਂ ਨੇ ਤੇ ਤੇ ਅੱਜ ਕੱਲ ਤਾਂ ਜਵਾਕਾਂ ਤੋਂ ਲੈ ਕੇ ਬਜ਼ੁਰਗ ਤਾਂ ਹਰ ਕੋਈ ਬਿਮਾਰ ਹੀ ਹੋ ਜਾਂਦਾ ਇਹਨਾਂ ਚੀਜ਼ਾਂ ਨੂੰ ਸਹਿ ਨਹੀਂੀ ਸਕਦਾ ਪਾਣੀ ਚ ਵੀ ਗੰਦੀ ਸਾਹ ਵੀ ਗੰਦੀ ਹਵਾ ਚ ਦੇਣਾ ਖਾਣ ਪੀਣ ਵੀ ਬਹੁਤ ਗੰਦਾ ਹੋ ਗਈ ਅੱਜ ਕੱਲ੍ਹ ਹਰ ਚੀਜ਼ ਚ ਮਿਲਾਵਟ ਆ ਗਈ
ਹਮ ਲ ਬਟਾ ਕੇ
ਹਾਂਜੀੀ ਜ ਪਹਿਲਾਂ ਬਹੁਤ ਪਹਿਲਾਂ ਬਹੁਤ ਫ਼ਰਕ ਪੈਂਦਾ ਸੀ ਪਹਿਲਾਂ ਜਿਹੜੇ ਲੋਕ ਸੀ ਬੜੇ ਤਾਕੜੇ ਤਾਕੜੇ ਹੁੰਦੇ ਸੀ ਸਰੀਰ ਪੱਖੋਂ ਵੀ ਦਿਮਾਗ ਪੱਖੋਂ ਵੀ ਤੇ ਅੱਜ ਕੱਲ੍ਹ ਤਾਂ ਮਤਲਬ ਰਿਹਾ ਹੀ ਨਹੀਂੀ ਉਹ ਪਹਿਲਾਂ ਦਿਮਾਗ ਫਰੀ ਦੇ ਲੋਕਾਂ ਦੇ ਹਹ ਇਪਲਾਾਂ ਹਾਂ
ਪਹਿਲ ਜਿਸ ਤਰ੍ਹਾਂ ਹੁਣ ਤਾਂ ਮਿੱ ਰਟੀ ਪ੍ਰਦੂਸ਼ਿਤ ਵੀ ਅਲੱਗ ਨਹੀਂੀ ਰਿਹਾ ਪ੍ਰਦੂਸ਼ਣ ਵਿੱਚ ੱ ਤੇ
ਮਿੱਟੀ ਵੀ ਬਹੁਤ ਗੰਦੀ ਹੋ ਗਈ ਪਲਾਸਟਿਕ ਲੋਕ ਬਹੁਤ ਵਰ, ਦੇ ਨੇ ਬੋਤਲਾਂ ਹੋਗੀਆਂ। ਕਾਗਜ਼ ਹੋ ਗਏ, ਲਿਫਾਫੇ ਹੋ ਗਏ, ਜਲਾਇਆ ਜਲਾ ਕੇ ਉਹ ਬਹੁਤ, ਉਹ ਬਹੁਤ ਬਹੁਤ ਗੰਦਾ ਹੋ ਗਿਆ, ਤੇ
ਟੈਰਾਂ ਟੁਰਾਂ ਸਾਰੇ, ਢੇਰ ਢੇਰੀ ਸਾਰੀ ਗੰਦੀ ਚੀਜ਼ਾਂ, ਮਿੱਟੀ ਪਰ ਪਈਆਂ ਰਹਾਂ, ਉਹੀ ਫਿਰ ਮਿੱਟੀ ਕੇ ਕਣਾਂ ਨੂੰ ਹੁੰਦਿਆਂ-ਹੁੰਦਿਆਂ ਫਿਰ ਉਸਦੇ ਵਿੱਚ ਭਗ ਜਾ ਧਰਤੀ ਕੇ ਹੇਠਾਂ ਭਗ ਜਾ, ਫੇਰ ਓਹੀ ਸਰਕਲ ਘੁੰਮਦਾ ਰਹਾ। ਜੀ,
ਥਾਂ-ਥਾਂ ਤੇ ਗੰਦਗੀ ਏ, ਕਿਹੜੀ ਚੀਜ਼ ਹੈ ਜਿਹੜੀ ਗੰਦਗੀ ਨੀ ਹੈਗੀ।
ਹੂੰ,
ਵੀ ਗੰਦਗੀ ਬਹੁਤ ਜਿਆਦਾ ਭਾ ਜਦ ਪਿੰਡਾਂ ਕੋਲੋਂ ਫੈਕਟਰੀਆਂ ਲੱਗਦੀਆਂ ਨੇ ਉੱਥੇ ਵੀ ਹਰ ਚੀਜ਼ ਗੰਦੀ ਹੋ ਹੋਗੀ। ਤੇ ਜਿਹੜੇ ਪਖਾਣ ਪੀਣ ਖਾਦੇ ਹਾਂ ਤੁਸੀਂ ਉਸ ਚ ਦੇਖਲੋ, ਦਵਾਈਆਂ-ਬੂੱਟੀਆਂ ਦੇ ਖਾਣ ਪੀਣ ਹੁੰਦਾ ਕਿੰਨੇ ਗੰਦੇ ਹੋ ਗਈ, ਹਰ ਕਣਕ ਦੀਆਂ ਹਰ ਫਸਲ ਦੇ ਅਲੱਗ-ਅਲੱਗ ਦਵਾਈਆਂ ਪਾ ਓਹ ਤੇ ਹੈ ਹੀ, ਬਹੁਤ ਗੰ ਆਂ ਹੋ ਗਈਆਂ ਤੇ,
ਲੋਕਾਂ ਨੂੰ ਖ਼ਬਰਦਾਰ ਹੋਣ ਕੀ ਲੋੜ ਆ ਹੁੰਣ ਤਾਂ ਅਲੱਗ- ਅਲੱਗ, ਪ੍ਰਦੂਸ਼ਣਾਂ ਵਿੱਚ ਲੋਕ ਰਹਿ ਰਹੇ ਆ, ਉਹਨਾਂ ਦੀ ਸਿਹਤ ਖਰਾਬ ਹੋ ਰਹੀ ਹੈ, ਅੱਜ ਤਾਵ ਕੰਤ ਦਮਾਮ, ਵਾਲਾ ਆਪਣਾ ਖੂਨ ਕਾ ਦਬਾਓ, ਸਿਰ ਦਰਦ, ਮਾਨਸਿਕ ਤਣਾਅ, ਉਦਾਸੀ ਬਹੁਤ ਕੁਛ, ਜਿੰਨਾ ਮਰਜ਼ੀ ਸਬਜ਼ੀ ਬਣਾ ਲਓ ਇਹਨਾਂ ਨੂੰ ਤਾਂ, ਬਨਸਪਤੀ ਤਥਾ ਜਮੀਂ, ਹਾਲ ਕੀ ਬੁਰਾ ਕਰ ਰੱਖਿਆ?
ਹੂੰ ਕਰ ਰੱਖਿਆ ਈ ਸੀ ਤੁਹਾਡੀ?
ਮਨੁੱਖ ਨੇ ਸਾਰੇ ਚੀਜ਼ਾਂ ਦਾ ਵਿਗਾੜ, ਵਿਗਾੜ
ਵਿਗਾੜ ਰੱਖਿਆ ਈ ਮੈਂ ਸਭ ਚੀਜ਼ਾਂ ਬਹੋ ਕੱਢ ਰੱਖੇ ਨੇ ਇਨਸਾਨ ਨੇ। ਕ ਹਰ ਚੀਜ਼ ਜਦੋਂ ਗੰਦਗੀ ਹੋ ਰਹੀ ਏ, ਰਹਿਣਾ ਵੀ ਗੰਦਗੀ ਚ, ਖਾਣਾ ਵੀ, ਤੇ ਤਾਂ ਕਰਕੇ
ਹਾਂ, ਮ ਗਲੋਬਲ ਵਾਰਮਿੰਗ ਵੀ ਅੱਜ ਕੱਲ ਬਹੁਤ ਹੋ ਰਹੀ ਆ, ਗਲੋਬਲ ਵਾਰਮਿੰਗ ਕਾ ਮਤਲਬ ਐ। ਜੀ ਵਾਯੂਮੰਡਲ ਕੇ ਨਾ ਆਲਾ ਦਾਲਾ ਗਰਮ ਗਰਮ ਲਾ ਲਓ ਵੀ ਤੁਸੀਂ ਗਰਮ, ਗਰਮ ਲੋਈ ਰੱਖਦੀ ਕਿਸੇ ਨੇ
ਹਮਮ
ਜਿਸਿਸ ਜਿਸ ਕਰਕੇ ਗਰਮੀ ਵੱਧ ਰਹੀ ਆ ਲੋਕ ਲਾ ਲਓ ਵੀ ਤੁਸੀਂ ਇੱਕ
ਸੂਰਜੀ ਕਿਰਨਾਂਾਂ ਸਾਰੀਆਂ ਧਰਤੀ ਦੇ ਵਿੱਚ ਜਾਏਗੀਆਂ ਜਿਸ ਕਰਕੇ ਹੀ ਅਹ ਵਯੂ
ਹਾਂਜੀ ਕੋ ਸੂਰਜ ਹੀ ਇਨਾ ਗਰਮੀਆਂ ਚ ਸੂਰਜ ਹੀ ਇਨੇ
ਹਾਂ ਗ੍ਰੀਨ ਹਾਊਸ ਇਫੈਕਟ ਬਣਾਏਗਾ ਮੈਂ ਤੁਹਾਨੂੰ ਗ੍ਰੀਨ ਹਾ ਤੁਹਾਨੂੰ ਗ੍ਰੀਨ ਹਾਊਸ ਇਫੈਕਟ ਬਾਰੇ ਪਤਾ ਮੈਂ ਤੁਹਾਨੂੰ ਗ੍ਰੀਨ ਹਾਊਸ ਜੈਕਟ ਬਾਰੇ ਦੱਸ ਅਠਾਰਾਂ ਸੌ ਸਤਾਈਵਾਂ ਇੱਕ ਵਿਗਿਆਨਿਕ ਸੀਗਾ ਉਸਨੇ ਜੋ ਨਾਮ ਗ੍ਰੀਨ ਹਾਊਸ ਇਫੈਕਟ ਜੋ ਲਾ ਲਓੇ ਕੁਦਰਤ ਜਿੰਨਾ ਵੀ ਪ੍ਰਦੂਸ਼ਣ ਇਕੱਠਾ ਹੋ ਰਿਹਾ ਸਭ ਤੋਂ ਜ਼ਿਆਦਾ ਹੈਗਾ ਕਾਰਬਨ ਡਾਇਆਕਸਾਈਡ ਫੇਰ ਹੈਗੇ ਮਿਥੇਨ ਫਿਰ ਬਚੀ ਕੁਛ ਕਾਰਬਨ ਮੋਨੋਕਸਾਈਡ ਹੈ ਜੋ ਸਾਰੀਆਂ ਗੈਸਾਂ ਹਵਾਾਮਾਂ ਬਾਗ ਜਾਂ ਉੱਪਰ ਜਾ ਕੇ ਤੇ ਉਸਕੇ ਵਿੱਚ ਹੀ ਇੱਕ ਗੋਲਾ ਬਣਾ ਲਾ ਹਾਂ
ਅੱਛਾ ਜੀ
ਤੇ ਉਸਕੇ ਉਸਕੇ ਨਾਲ ਹੀ ਆਪਣਾ ਗਰਮ ਜੇ ਮੰਨ ਲਓ ਬੰਦ ਪ੍ਰੈਸ਼ਰ ਕੁੱਕਰ ਕੇ ਵਿਚਕਾਰ ਗਰਮੀ ਵਧੀ ਜਾਏਗੀ ਵਧੀ ਜਾਏਗੀ ਤਾਂ ਉਹ ਸਿਟੀ ਮਾਰਦਾ ਹੈ ਇਸ ਤਰੀ੍ਹਾਂ ਹੀ ਇਸਨੂੰ ਹੀ ਕਾਂ ਗਲੋਬਲ ਵਾਰਮਿੰਗ ਮਤਲਬ ਸਾਰੀਆਂ ਗੈਸਾਂ ਇੱਕ ਜਗ੍ਹਾ ਇਕਠੀਆਂ ਹੋਗਾ ਹੇਠਲਾ ਤਾਂ ਟੈਂਪਰੇਚਰ ਵਧਾ ਰਹੀਆਂ ਜਿਸ ਕਰਕਾ ਟੈਂਪਰੇਚਰ ਅੱਜ ਕੱਲ੍ਹ ਪੰਤਾਲੀ ਅਤੇ ਪਚਵੰਜਾ ਡਿਗਰੀ ਦੇ ਵਿੱਚ ਰਿਹਾ
ਹਾਂਜੀ ਆਵਾਜ਼ ਬਹੁਤ ਵੱਧ ਗਈ ਜੀ ਟੈਂਪਰੇਚਰ ਅੱਜ ਕੱਲ ਤਾਪਮਾਨ ਆ
ਪੂਰੀ ਤਰ੍ਹਾਂ ਚੀਜ਼ਾਂ ਖਰਾਬ ਹੋਣੀਆਂ ਸਟਾਰਟ ਹੋਜਿੰਗਿਆ ਅੰਟਾਰਕਟੀਕਾ ਵਿੱਚ ਗਲੇਸ਼ੀਅਰ ਵਿਿਗਲ ਜਾਏਏ ਦੋ ਹਜ਼ਾਰ ਤਿੰਨ ਤੇ ਲਖ ਚਾਰ ਵਿੱਚ ਜਿਹੜੀ ਸੁਨਾਮੀ ਆਈ ਤੀ ਜਪਾਨ ਕੇ ਵਿੱਚ ਉਸ ਵਿੱਚ ਬਹੁਤ ਜ਼ਿਆਦਾ ਜਾਨ ਜਾਨ ਤੇ ਮਾਲ ਕ ਨੁਕਸਾਨ ਹੋਇਆ ਤਾ ਅਤੇ ਗਿਣਤੀ ਵਿੱਚ ਵੀ ਬਹੁਤ ਸਾਰੀਆਂ ਲਾਸ਼ਾਂ ਦੇਖਣ ਨੂੰ ਮਿਲਆਂ ਫੇਿਰ ਉੱਨੀ ਸੌ ਅੱਸੀ ਕੇ ਦ ਕਿਵਾਂ ਵੀ ਇੱਕ ਬਹੁਤ ਤਗੜੀ ਘਟਨਾ ਵਾਪਰੀ ਤ ਜਿਸ ਦੇ ਵਿੱਚ ਜਿੰਨੇ ਵੀ ਡਿਵਲਪ ਦੇਸ਼ ਤੇ ਉਹ ਸਾਰੇ ਇਸ ਕ ਸ਼ਿਕਾਰ ਬਣੇ ਤੇ
ਅੱਛਾ ਜੀ
ਇਸ ਤਰ੍ਹਾਂ ਦਾ ਬਹੁਤ ਜ਼ਿਆਦਾ ਚੀਜ਼ਾਂ ਹੋਈਆਂ-ਹੋਈਆਂ ਜਿਸ ਕਾਰਨ ਜ ਸਾਰਿਆਂ ਦਾ ਨੁਕਸਾਨ ਹੀ ਕਰਨਾ ਪੈਦਾ ਕਰਨ ਵਾਲਾ ਵੀ ਇਨਸਾਨ ਆ ਅਤੇ ਉਸਕਾ ਨਿਵਾਰਨ ਵੀ ਇਨਸਾਨ ਹੀ ਕਰ ਸਕਦਾ
ਹਾਂਜੀ-ਹਾਂਜੀ
ਜਿਸ ਤਰ੍ਹਾਂ ਹੁਣ ਸ਼ੋਰ ਪ੍ਰਦੂਸ਼ਣ ਲਾ ਲਓ ਜਿਵੇਂ ਤੁਸੀਂ ਆਵਾਜ਼ ਨਹੀਂ ਆ ਰਹੀ ਗੱਲ ਮੈਨੂੰ ਯਾਦ ਆ ਗਈ ਸ਼ੋਰ ਪ੍ਰਦੂਸ਼ਣ ਬਾਰੇ ਸ਼ੋਰ ਨਾ ਸ਼ੋਰ ਪ੍ਰਦੂਸ਼ਣ ਨੂੰ ਮਾਪਣ ਵਾਲਾ ਇੱਕ ਜੰਤਰ ਤਡਾ ਸੀ ਵਲ ਜੋ ਤਨ ਕੇ ਦੁਆਰਾ ਨਾ ਸੁਣੀ ਜਾ ਸਕਣ ਵਾਲੀ ਹਲਕੀ ਜਿਹੀ ਹਲਕੀ ਤੋਂ ਹਲਕੀ ਆਵਾਜ਼ ਉੱਤੇ ਵੀ ਨਿਰਭਰ ਕਰਾ ਜਾ ਸਾਰੀਆਂ ਚੀਜ਼ਾਂ
ਹਾਂਜੀ
ਕਾ ਪੈਮਾਨਾ ਨਾ ਦਸ ਗੁਣਾ ਜ਼ਿਆਦਾ ਤੇਜ ਹੋਆ ਆਪਾਂ ਬੀ ਡੈਸੀ ਮਲ ਤੇ ਲੇਕ ਸੌ ਡਸਲ ਕੇ ਵਿੱਚ ਵਿੱਚ ਜ਼ਿਆਦਾਤਰ ਸੁਣ ਸਕਦੇ ਹਾਂ।
ਅੱਛਾ ਜੀ।
ਵੀਹ ਹਜ਼ਾਰ ਵੀਹ ਤੋਂ ਲੈ ਕੇ ਵੀਹ ਹਜ਼ਾਰ ਦੇ ਵਿੱਚ ਵਿੱਚ ਹੁੰਦਾ ਹੈ ਮੈਕਸੀਮਮ ਵੀਹ ਹਜ਼ਾਰ ਡੈਸੀਬਲ ਤੱਕ ਸੁਣ ਸਕਦਾ ਇਨਸਾਨ।
ਅੱਛਾ ਜੀ ਹੁੰਦਾ ਹੋਣਾ ਜੀ ਕੋਈ ਚੀਜ਼ ਸਾਨੂੰ ਤਾਂ ਪਤਾ ਨੀ
ਹਾਂਜੀ ਹਾਂਜੀ। ਇਸਤਰੀ ਦਾ ਇਸਤਰੀ ਚੱਲਦਾ ਰਿਹਾ ਜੀ ਅੱਜ ਕੱਲ੍ਹ ਤਾਂ ਸਾਰਾ ਕੰਮ ਆ ਬਾਜਾਂ ਹੋ ਗਈਆਂ
ਅ ਪੜ੍ਹੇ ਲਿਖੇ ਚ ਆਖਣ ਲ ਅੱਜ ਕੱਲ ਇਹਨਾਂ ਚੀਜ਼ਾਂ ਦਾ ਜ਼ਿਆਦਾ ਬਤਾਈ ਜਿਹੜੇ ਪੜ੍ਹੇ ਲਿਖੇ ਹੁੰਦੇ ਨੇ ਕਿ ਪੜ੍ਹਦੇ ਰਹਿੰਦੇ ਦੇ ਨੇ ਦੇਖਦੇ ਰਹਿੰਦੇ ਨੇ ਉਹਨਾਂ ਨੂੰ ਇਹਨਾਂ ਚੀਜ਼ਾਂ ਦਾ ਜ਼ਿਆਦਾ ਗਿਆਨ ਹੁੰਦਾ
ਹਾਂਜੀ ਮੋਬਾਇਲ ਫੋਨ ਵੀ ਰੀਆਂ ਅੱਜ ਕੱਲ੍ਹ ਮੋਬਾਇਲ ਫੋਨ ਵੀ ਬਹੁਤ ਸਾਰੇ ਫਾਇਦੇ ਵੀ ਆ ਬਹੁਤ ਸਾਰੇ ਨੁਕਸਾਨ ਵੀ ਆ।
ਪਰ ਇਹਨਾਂ ਚੀਜ਼ਾਂ ਤੋਂ ਬਿਨਾਂ ਸਰਦਾ ਵੀ ਨੀ ਹੈਗਾ।
ਹਾਂ ਜੀ ਸਰਦਾ ਵੀ ਨਹੀਂ ਹੈਗਾ ਜ਼ਰੂਰ ਤੋਂ ਜ਼ਿਆਦਾ ਬਰਤਣ ਨਾਲ ਸਾਰੀ ਚੀਜ਼ ਖ਼ਰਾਬ ਹੁੰਦੀ ਆ।
ਹਾਂਜੀ ਹਾਂਜੀ ਇਹ ਸਹੀ ਹੈ ਜੀ।
ਦੁਨੀਆਂ ਮੇ ਸੱਤ ਅਰਬ ਲੋਕ ਨੇ ਜਿਨ੍ਹਾਂ ਮ ਪੰਜ ਅਰਬ ਲੋਕ ਸੈੱਲਫੋਨ ਦਾ ਯੂਜ ਕਰਾਂ
ਆਬਾਦੀ ਬਹੁਤ ਜ਼ਿਆਦਾ ਆ ਜੀ ਦੁਨੀਆਂ ਦੀ
ਹੂੰ ਅਰਨੋਜ ਜਮਾਨਾਂ ਦਾ ਜਿਹੜਾ ਵੱਧਦਾ ਪ੍ਰਭਾਵ ਆ ਸੈਲਫੋਨਾਂ ਦਾ ਉਸੇ ਕਰਕੇ
ਅੱਜ ਕਲ ਤਾਂ ਜਵਾਕ ਹੋ ਅੱਜ ਕਲ੍ਹ ਤਾਂ ਜਵਾਕ ਹੋ ਮਿੰਟ ਮਿੰਟ ਚ ਫ਼ੋਨ ਵਾਸਤੇ ਨਿਕਲਦੇ ਨੀ। ਨਵੇਂ ਨਵੇਂ ਨਵੇਂ ਫੋਨ ਲੈਂਦੇ ਨੇ ਨਵੇਂ ਨਵੇਂ ਆਈ ਜਾਂਦੇ ਨੇ। ਖਰੀਦੀ ਜਾਂਦੇ ਨੇ। ਪੈਸੇ ਲਾਈ ਜਾਂਦੇ ਨੇ। ਹੋਰ ਜੀ ਹੋਰ ਜ ਅੱਖਾਂ ਚ ਅੱਜ ਕੱਲ ਦੇ ਜਵਾਕਾ ਚ ਨਾ ਜੀਵਾਨ ਨੂੰ ਲੋਕਾਂ ਚ ਜੀ ਨਵੇਂ ਫੋਨਾ ਦਾ ਜ਼ਿਆਦੇ ਆ ਉਹ
ਜੀ ਹਾਂ-ਹ ਬਾਕੀ ਇਸਦੇ ਫਾਇਦੇ ਵੀ ਬਹੁਤ ਨੇ ਜੀ ਇਸ ਕੇ ਨੁਕਸਾਨ ਵੀ ਬਹੁਤ
ਚਲੋ ਜੀ ਚੰਗਾ ਜੀ ਵਧੀਆ ਲੱਗਿਆ ਤੁਹਾਡਾ ਗਿਆਨ ਸੁਣ ਕੇ